ਸਤਿ ਸ਼੍ਰੀ ਅਕਾਲ ਜੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਮੈਂ ਠੀਕ ਆਂ।
ਹੋਰ ਘਰ ਬਾਰ ਮਤਲਬ ਕਿਵੇਂ ਸਾਰੇ।
ਸਭ ਠੀਕ ਐ।
ਹਾਂਜੀ ਜੀ ਮੈਂ ਨਾ ਆਪਨਾ ਤੁਆਡੇ ਨਾਲ ਮਤਲਬ ਗੱਲ ਕਰਨੀ ਸੀ ਪਾਰਟ ਟਾਈਮ ਫੁੱਲ ਟਾਈਮ ਜੋਬ ਦੇ ਬਾਰੇ ਵੈਸੇ ਪਾਰਟ ਟਾਈਮ ਜੋਬ ਕਰਕੇ ਜ਼ਿਆਦਾ ਬੈਨੀਫਿਟ ਹੈਗਾ ਮਤਲਬ ਫੁਲ ਟਾਈਮ ਜਿਹੜੇ ਕਰਦੇਨੇ ਅੱਜਕੱਲ੍ਹ
ਹਾਂ ਫੁੱਲ ਟਾਈਮ ਵਿੱਚ ਹੀ ਬੈਨੀਫਿਟ ਹੈਗਾ ਐ, ਕਿ ਫੁੱਲ ਟਾਈਮ ਵਿੱਚ ਐ ਨਾ ਕਿ ਜ਼ਿਆਦਾ ਪੈਸੇ ਆਪਾਂ ਕਮਾ ਸਕਦੇ ਆ, ਅਗਰ ਜਿਵੇਂ ਪਾਰਟ ਟਾਈਮ ਵਿੱਚ ਆਪਾਂ ਆਪਾਂ ਪੰਜ ਹਜ਼ਾਰ ਕਮਾ ਰਹੇ ਆ, ਅਗਰ ਉਹੀ ਫੁੱਲਟ ਟਾਈਮ ਕਰਾਂਗੇ ਤੇ ਦਸ ਹਜ਼ਾਰ ਕਮਾਲਾਂਗੇ ਡਬਲ ਕਮਾਲਾਂਗੇ ਨਾ।
ਹਾਂਜੀ ਹਾਂਜੀ ਮੈਂ ਤਾਂ ਈ ਤੁਹਾਨੂੰ ਕੋਲ ਕੀਤਾ ਨਾ ਤੁਸੀਂ ਆਪਣਾ ਮਤਲਬ ਕਰਦੇ ਸੀਗੇ ਨਾ ਫੁਲ ਟਾਈਮ ਜੋਬ ਵਗੈਰਾ। ਹਾਂਜੀ, ਮੈਂ ਉਈਓ ਪੁੱਛਣਾ ਸੀ ਮਤਲਬ ਕਿ ਬਾਈ ਫੁੱਲ ਟਾਈਮ ਕੋ ਮਤਲਬ ਫੁੱਲ ਟਮ ਜੋਬ ਚ ਜਾਦਾ ਬੈਨੀਿ ਮਤਲਬ ਹਾਫ ਟਾਈਮ ਪਤਾ ਕੀ ਅਜਕਲ ਬੰਦੇ ਮੰਨ ਲਓ ਕੋਈ ਨੌਕਰੀ ਦੇ ਨਾਲ ਨਾਲ ਆਪਣਾ ਹਾਫ ਟਾਈਮ ਪਾਰਟ ਟਾਈਮ ਵੀ ਕਰਦੇ ਨੇ ਨਾ
ਜੋ ਲੋਕ ਜਿਵੇਂ ਸਟੂਡੈਂਟਸ ਹੈਗੇ ਨੇ ਨਾ ਓ ਸਟੱਡੀ ਦੇ ਨਾਲ ਪਾਰਟ ਟਾਈਮ ਕਰ ਸਕਦੇ, ਕਿਉਂਕਿ ਕੋਲਜ ਵੀ ਜਾਣਾ ਹੁੰਦਾ ਦੋ ਤਿੰਨ ਵਜੇ ਤੱਕ। ਫ੍ਰਰੀ ਹੋ ਜਾਂਦੇ ਨੇ ਫਿਰ ਓ ਈਵਨਿੰਗ ਵਿੱਚ ਕਰ ਲੈਂਦੇ ਨੇ ਕੰਮ ਪਾਰਟ ਟਾਈਮ ਵਾਸਤੇ ਜਿੱਥੋਂ ਓਆਪਣੀ ਫੀਸ ਖੁੱਦ ਦੇ ਸਕਦੇ ਨ ਓ ਪਾਰਟ ਟਾਈਮ ਹੋ ਜਾਂਦਾ ਨਾ ਸਟੱਡੀ ਨਾਲ।
ਸਟੱਡੀ ਦੇ ਨਾਲ-ਨਾਲ ਹੋ ਜਾਂਦਾ ਐ ਨਾ ਓ
ਹਾਂਜੀ, ਹਾਂਜੀ
ਆਪਣਾ ਖ਼ਰਚਾ ਖੁੱਦ ਨਿਕਾਲ ਲੈਂਦੇ ਨੇ ਕੀ ਪੇਰੰਟਸ ਤੋਂ ਨਾ ਮੰਗਣਾ ਪਵੇ, ਕਿਉਂਕਿ ਅਠਾਰਾਂ ਉੱਨੀ ਸਾਲ ਦਾ ਤੈ ਬ ਜਾਂ ਓ ਹੀ ਜਾਂਦਾ ਨਾ ਜਦੋਂ ਕੋਲੇਜ ਜਾਂਦਾ ਤਾਂ ਓਨੂੰ ਵੀ ਸ਼ਰਮ ਆਣ ਲੱਗ ਜਾਂਦੀ ਪੇਰੰਟਸ ਮੰਗਦੇ ਕਈ ਹੈਗੇ ਨੇ ਹੈਨਾ ਲੋਕ, ਜਿਨਾਂ ਨੂੰ ਸ਼ਰਮ ਈ ਨੀ ਆਂਦੀ ਮੰਗਦੇ।
ਹਾਂਜੀ-ਹਾਜੀ ਮਤਲਬ, ਮੈਂ ਉਹੀ ਪੁੱਛ ਰਿਆ ਨਾ ਕਿ ਆਪਣਾ ਫੁੱਲ ਟਮ ਜੋਬ ਲ ਅੱਜ ਕ ਜਿਹੜੀ ਪ੍ਰਵੇਟ ਹੈਗੀਆਂ ਓ ਫੁਲ ਟਾਈਮ ਜੋਬ ਇੰਨੀ ਪੇਮੈਂਟ ਨਹੀਂ ਪ ਇੰਨੀ ਫੀਸ ਨਹੀਂ ਨਾ ਬੰਦੇ ਨੂੰ ਸੈਲਰੀ ਓਨਾਂ ਦੀ ਪੜ੍ਹਾਈ ਦੇ ਅਕੋਰਡਿੰਗ
ਹਾਂ ਫਰੈਸ਼ਰ ਨੂੰ ਤਾਂ ਥੋੜ੍ਹਾ ਈ ਮਿਲਦਾ ਨਾ, ਸਟਾਰਟਿੰਗ ਤੋਂ ਕੱਟ ਤੋਂ ਈ ਆਉਂਦੀ ਹੈ ਨਾ ਐ ਥੋੜ੍ਹੀ ਏ, ਕਿ ਇੱਕ-ਲੱਖ ਰੁਪਏ ਮਿਲਜੇਗਾ ਸਟਾਰਟਿੰਗ ਤੋਂ। ਹਾਂ, ਫੁਲ ਟਾਈਮ ਵਿੱਚ ਦਸ-ਬਾਰਾ ਹਜ਼ਾਰ ਰੁਪਏ ਤੇ, ਮਿਲ ਹੀ ਜਾਂਦੇ ਨੇ।
ਹਾਂਜੀ-ਹਾਂਜੀ, ਹੁਣ ਉਹੀਓ ਮੰਨਲੋ, ਬੰਦਾ ਪੜ੍ਹਾਈ ਦੇ ਨਾਲ-ਨਾਲ ਆਪਣਾ ਪਾਰਟ ਟਾਈਮ ਵਰਕ ਕਰਦੈ। ਦੱਸ-ਪੰਦਰਾਂ ਹਜ਼ਾਰ ਰੁਪਏ ਤੇ ਉੱਧਰੋਂ ਹੀ ਬੰਦਾ ਕਮਾਈ ਲੈਂਦਾ ਅੱਜ-ਕੱਲ।
ਹਾਂ, ਆਪਣੀ ਫੀਸ ਇੱਕ ਸਟੂਡੈਂਟ ਖੁਦ ਦੇ ਸਕਦਾ ਵੇ।
ਹਾਂਜੀ-ਹਾਂਜੀ। ਨਹੀਂ-ਨਹੀਂ, ਬਸ 'ਮੈਂ' ਐ ਈ ਪੁੱਛਣਾ ਸੀਗਾ, ਮਤਲਬ ਤੁਸੀਂ ਕਰਦੇ ਸੀ ਨਾ?
ਹਾਂ, ਮੈਂ, ਤੇ ਔਨਲਾਈਨ ਵੀ ਆਪਣਾ ਕਰਦੀ ਸੀ, ਪਹਿਲੇ ਮੈਂ ਪੜ੍ਹਾਈ ਦੇ ਨਾਲ-ਨਾਲ ਕਰਦੀ ਸੀ, ਫਿਰ ਮੈਂ ਫੁਲ ਟਾਈਮ ਕੀਤਾ। ਵਰਕ ਫਰੌਮ ਹੋਮ ਵੀ ਕਰਦੀ ਸੀ ਮੈਂ, ਕਰੋਨਾ ਵਿੱਚ, ਕਰੋਨਾ ਆ ਗਿਆ ਸੀ ਨਾ। ਕਰੋਨਾ ਤੋਂ ਬਾਅਦ ਤੋਂ ਬਹੁ ਸਾਰੀ ਚੀਜ਼ਾਂ ਔਨਲਾਈਨ ਹੋਈਆਂ ਨਾ ਬੈਂਕਿੰਗ ਔਨਲਾਈਨ ਹੋਈਏ, ਸਟੱਡੀ ''ਮੈਂ ਖੁਦ ਪੇਪਰ ਦੋ ਸਾਲ ਉਹ ਕਰੋਨਾ ਦੇ ਔਨਲਾਈਨ ਹੀ ਦਿੱਤੇ ਸਨ, ਨਕਲਾਂ ਮਾਰ-ਮੁਰਕੇ।
ਹ
ਹੈਨਾ ਤੋ, ਬਹੁਤ ਸਾਰੀ ਚੀਜੇ਼ ਕੋਰੋਨਾ ਤੋਂ ਬਾਅਦ ਔਨਲਾਈਨ ਹੋਈਏ, ਬੈਂਕਿੰਗ ਔਨਲਾਈਨ ਹੋਈਏ, ਸ਼ੋਪਿੰਗ ਵਗੈਰਾ ਔਨਲਾਈਨ ਅੱਜ-ਕੱਲ ਕਰਦੇ ਪਏ ਨੇ, ਹੈਨਾ ਔਨਲਾਈਨ ਬਿਜਨਸ ਕਰ ਰਹੇ ਨੇ, ਹਾਊਸ-ਵਾਈਫ ਘਰੋ ਬੈਠਕੇ ਕਰ ਰਹੇ ਨੇ। ਕੁੜੀਆਂ ਘਰੋ ਬੈਠਕੇ ਕੰਮ ਕਰ ਰਹੇ, ਮੁੰਡੇ ਵੀ ਕਰ ਤੇ ਅੱਜ ਦੇ ਟਾਇਮ ਤੇ ਤੇ, ਔਨਲਾਈਨ ਬਿਜਨਸ ਬਹੁਤ ਗ੍ਰੋਥ ਕਰ
ਹਾਂਜੀ-ਹਾਂਜੀ, ਪਲੈਟਫੌਰਮ ਹੋਣਾ ਚਾਹੀਦਾ ਨਾ, ਔਨਲਾਈਨ ਕੋਈ ਵਧੀਆ, ਮਤਲਬ ਹਾਂਜੀ ਰਾਈਡ ਪਲੇੈਟਫਾਰਮ ਹੋਇਆ, ਜੇ ਬੰਦਾ ਫਿਰ ਉਹ ਤੇ ਮਤਲਬ ਸਹੀ ਤਰ੍ਹਾਂ ਕਰਲੇ ਕੰਮ। ਕਿ ਬਈ, ਉਹਨੂੰ ਐ ਨਾ ਲੱਗੇ ਕਿ ਬਈ ਇਹ ਮੰਨਲੋ, ਜਿਵੇਂ-ਹੁੰਦਾ ਨਾ ਅੱਜ-ਕੱਲ ਲੱਗਦਾ, ਕਈ ਔਨਲਾਈਨ ਪਲੇੈਟਫੌਰਮ ਹੁੰਦੇ ਨੇ ਉਹ ਪਾਰਟ ਟਾਈਮ ਵਾਸਤੇ ਕਈ ਫਰੌਡ ਕਰਦੇ ਨੇ। ਹਾਂਜੀ-ਹਾਂਜੀ, ਪੈਸੇ ਲੈਕੇ ਮੰਨਲੋ, ਲੋਕਾਂ ਦੇ ਮਨ'ਚ ਜਿਮ ਲੋਕਾਂ ਦੇ ਅੰਦਰ ਸ਼ੱਕ ਤੇ ਆਉਂਦਾ ਈ ਏ।
ਤਰਫ ਰੋਡ ਹੀ ਹੁੰਦਾ ਹੈ।
ਹਾਂਜੀ-ਹਾਂਜੀ, ਕੁਛ ਓਨਲਾਈਨ ਵਰਕ ਜਿਹੜੇ-ਇਹ ਵੀ ਹੁੰਦੇ ਨੇ, ਨਾ ਮੰਨਲੋ, ਕਿਸੇ ਨੇ ਮੰਨਲੋ, ਨਵਾਂ-ਨਵਾਂ ਐਪ ਲੌਂਚ ਕੀਤਾ ਏ, ਮਤਲਬ ਕੋਈ ਵਰਕਿੰਗ ਦਾ, ਉਹਨੇ ਉਹਨੂੰ ਮੰਨਲਓ, ਥੋੜੀ ਰੇਟਿੰਗ-ਰੂਟਿੰਗ ਆਈ ਏ, ਓਂਨੇ ਮਤਲਬ ਪੈਹੇ-ਪੂਹੇ ਆਏ ਨੇ, ਤੇ ਆਪਣਾ ਐਪ ਮੰਨਲੋ ਬੰਦ ਕਰ ਦਿੰਦੇ ਨੇ। ਕੁਛ ਐ ਵੀ ਹੁੰਦਾ ਨਾ, ਜਿਹੜਾ ਪਾਰਟ ਟਾਈਮ ਵਰਕ ਦੇ ਐਪਸ ਹੁੰਦੇ ਨੇ।
ਉਹ ਤੋ ਉਹ ਐਪ ਵਾਲੇ ਤੇ, ਉਹ ਤੇ ਐਪ ਕਦੇ ਵੀ ਬੰਦ ਹੋ ਸਕਦਾ ਵੇਨਾ ਉਹ ਐਪ ਵੀ ਬੰਦ ਹੋਗਿਆ, ਫਿਰ ਬੰਦ--ਇਨਕਮ ਵੀ ਬੰਦ ਹੋਗੀ, ਫਿਰ ਉਹ ਲੋਕ ਫਰਾਰ ਹੋ ਜਾਂਦੇ ਨੇ, ਫਿਰ ਬੋਲਦੇ ਨੇ ਲੋਕ ਕੰਪਨੀਆਂ ਬੰਦ ਹੋ ਜਾਂਦੀਆਂ। ਕੰਪਨੀਆਂ ਫਰੋਡ ਕਰਦੀਆਂ ਨੇ। ਵੀ ਸਹੀ-ਗਲਤ ਤੇ, ਤੁਹਾਨੂੰ ਚੈੱਕ ਕਰਨਾ ਪਏਗਾ ਨਾ, ਏ ਕਿਆ ਚੀਜ਼ ਤੁਹਾਡੇ ਲਈ ਸਹੀ ਏ, ਕਿਆ ਚੀਜ਼ ਗ਼ਲਤ ਏ। ਹੁਣ ਅੱਜ ਦੇ ਟਾਈਮ ਐਂ ਥੋੜ੍ਹੀ ਹੈ ਕਿ, ਪਾਗਲ ਬਣਾਕੇ ਚੱਲਜੇਗਾ ਕੋਈ ਵੀ। ਐਸੇ ਤੇ ਨਹੀਂ ਏ ਨਾ, ਫੋਨ ਤਾਂ ਅੱਜ-ਕੱਲ ਹਰ ਕੋਈ ਚਲਾ ਰਿਹਾ।
ਹ ਨਹੀਂ ਅੱਜ-ਕੱਲ ਮਤਲਬ ਹੁਣ ਜਿਹੜਾ ਬੰਦਾ ਸਟੱਡੀ ਕਰ ਰਿਹਾ, ਉਹਨੂੰ ਫੁਲ ਟਾਈਮ ਮਤਲਬ ਬਾਅਦ'ਚ ਹੀ ਕਰਨਾ ਪਏਗਾ। ਪਹਿਲੇ ਤੇ, ਮਤਲਬ ਅਗਰ ਉਹਨੂੰ
ਸਟੱਡੀ ਨਾਲ ਤੇ ਪਾਰਟ ਟਾਈਮ ਹੀ ਕਰਨਾ ਪਏਗਾ ਨਾ, ਹਾਂ ਅਗਰ ਉਹ ਕੋਰਸ, ਜਿਵੇਂ ਕੋਈ ਕੋਲੇਜ ਸਟੂਡੈਂਟ ਏ‌। ਉਹ, ਓਨਲਾਈਨ ਸਟੱਡੀ ਕਰ ਰਿਹਾ ਆਪਨਾ, ਤੇ ਓਹ ਫੁਲ ਟਾਇਮ ਵੀ ਜੋਬ ਕਰ ਸਕਦਾ। ਜੋ ਲੋਕ ਫੋਰਨ ਜਾਂਦੇ ਨੇ, ਹਨਾ। ਸਟੱਡੀ ਬੇਸ ਤੇ ਜਾ ਰਹੇ ਨੇ ਪੰਦਰਾਂ-ਵੀਹ ਲੱਖ ੱਖ ਰੁਪਏ ਲਗਾਕੇ, ਉੱਥੇ ਕੀ ਏ, ਮਤਲਬ ਪੰਜ-ਦਿਨ ਉਹ ਆਪਣਾ ਜੋਬ ਕਰਦੇ ਨੇ, ਦੋ-ਦਿਨ ਸਟੱਡੀ ਕਰਨ
ਹਾਂਜੀ-ਹਾਂਜੀ, ਓਰ ਮਤਲਬ ਜਿਹੜੀ ਅੱਜ-ਕੱਲ ਦੀ ਔਨਲਾਈਨ ਏ, ਜਿਹੜੀ ਓਨਲਾਈਨ ਜੋਬਸ ਹੈਗੀਆਂ, ਓਨਲਾਈਨ ਜੋਬਸ, ਮਤਲਬ ਜਿਵੇਂ ਮੰਨਲੋ‌, ਕੋਈ ਵੀ ਪਲੈਟਫਾਰਮ ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ, ਆ ਟਾਇਪਿੰਗ, ਜਿਵੇਂ ਜਿਵੇ, ਟਾਇਪਿੰਗ ਵਗੈਰਾ ਔਨਲਾਈਨ ਚੱਲਦੀ ਪਈ ਅੱਜ-ਕੱਲ, ਐਨ ਮਤਲਬ, ਇਹਨਾਂ'ਚ ਵੀ ਇਨਕਮ ਹੰਦੀ ਏ, ਮਤ
ਉਹ ਤੇ ਇਹ ਤੇ ਇੱਕ ਤਰ੍ਹਾਂ ਦਾ ਫਰੋਡ ਹੁੰਦਾ ਵੇਖ ਟਾਈਪਿੰਗ ਵਾਲਾ ਕੰਮ ਨਾ ਪੈਨਸਿਲ ਵਾਲਾ ਮੈਂ ਵੇਖਿਆ ਹੋਇਆ।
ਹਾਂਜੀ- ਹਾਂਜੀ ਮੈਂ ਵੀ ਤੁਹਾਡੇ ਕੋਲੋ ਹੀ ਪੁੱਛਣਾ ਸੀ ਨਾ ਮਤਲਬ ਤੁਹਾਨੂੰ ਐਕਸਪੀਰੀਅੰਸ ਹੈਗਾ। ਤੁਸੀਂ ਕਰਦੇ ਰਹੇ ਹੋ ਨਾ ਮਤਲਬ
ਹਾਂ, ਮੈਂ ਤੇ ਚਾਰ ਸਾਲ ਕੀਤਾ।
ਹਾਂਜੀ-ਹਾਂਜੀ। ਮਤਲਬ ਫਿਰ ਮਤਲਬ ਤੁਸੀਂ ਸਟੱਡੀ ਕੀ ਕੀਤੀ ਵੈਸੇ
ਮੈਂ ਬੀ ਸੀ ਏ ਕੀਤੀ ਹੋਈ ਏ।
ਅੱਛਾ-ਅੱਛਾ ਮਤਲਬ ਠੀਕ ਏ ਮਤਲਬ ਹੋਰ ਕਿੰਨਾ ਟਾਈਮ ਵੈਸੇ ਪੜ੍ਹਾਈ ਨੂੰ ਹੁਣ ਕੀ ਕਰਦੇ ਓ ਹੁਣ ਕੀ ਕਰਦੇ ਓ ਵੈਸੇ
ਮੈਂ
ਹਾਂਜੀ-ਹਾਂਜੀ।
ਕੀ ਕਹਿ ਰਹੇ ਔ?
ਮੈਂ ਕਿਹਾ ਹਾਂਜੀ, ਹੁਣ ਕੀ ਕਰਦੇ ਔ। ਵੈਸੇ
ਹੁਣ, ਮੈਂ ਕੁਛ ਨੀ। ਹੁਣ ਮੈਂ ਕੁਛ ਨਯਾ ਰਿਸਰਚ ਕਰ ਰਹੀ ਆਂ।
ਅੱਛਾ-ਅੱਛਾ। ਵੈਸੇ ਹਾਂਜੀ-ਹਾਂਜੀ ਅੱਜ-ਕੱਲ੍ਹ ਨਾ ਔਨਲਾਈਨ ਕੁੱਛ ਪਲੈਟਫੋਮ ਵੀ ਹੈਗੇ ਨੇ ਨਾ ਵਧੀਆ ਜੇ ਮੰਨ ਲਓ ਵੈਬ ਡਿਜ਼ਾਇਨਿੰਗ ਹੋ ਗਿਆ। ਇਹਨਾਂ ਚ ਵੀ ਕਾਫੀ ਵਰਕਿੰਗ ਹੈਗਾ ਅੱਜ-ਕੱਲ੍ਹ
ਹਾਂ।
ਹਾਂਜੀ-ਹਾਂਜੀ।
ਹਾਂ, ਕੋਡਿੰਗ ਵਗੈਰਾ ਤਾਂ ਸਾਰੀ ਬੀਸੀਏ ਚ ਕੀਤੀ ਹੋਈ ਕਵਰ ਵੈਬ ਡਿਜ਼ਾਇਨਿੰਗ ਐਜ ਕੀ ਮ ਲ ਸੀ, ਸੀ ਪਲਸ-ਪਲਸ, ਜਾਵਾ ਵਗੈਰਾ ਨਾ
ਅੱਛ-ਅੱਛਾ ਫਿਰ ਮਤਲਬ ਤੁਸੀਂ ਜਿਹੜੀ ਪਹਿਲੇ ਜੋਬ ਕਰਦੇ ਸੀ। ਮਤਲਬ ਉਸ ਤੋਂ ਬਾਅਦ ਤੁਸੀਂ ਕੋਈ
ਲੱਭਣੀ ਰਹਿਣੀ ਚਾਹੀਦੀਆਂ ਨੇ ਨਾ
ਹਾਂਜੀ-ਹਾਂਜੀ ਮਤਲਬ ਅੱਜ-ਕੱਲ੍ਹ ਦੇ ਸਕੀਮਸ ਦਾ ਟੇਮ ਚੱਲ ਰਿਹਾ ਨਾ ਜੋਬ ਲਈ।
ਡਿਗਰੀ ਵਗੈਰਾ ਨੂੰ ਤਾਂ ਵੈਸੇ ਕੋਈ ਪੁੱਛਦਾ ਨੀ ਹੈਗਾ ਸਕਿੱਲਸ ਮੈਟਰ ਕਰਦੀ ਆਂ ਅੱਜ ਤੇ ਟੇਮ ਤੇ ਬਹੁਤ ਜ਼ਿਆਦਾ।
ਨਈ ਮਤਲਬ ਪਹਿਲੇ ਜਿਹੜੀ ਹੁੰਦੀ ਸੀ ਨਾ ਮਤਲਬ ਪਹਿਲੇ ਟਾਈਮ ਸੀ ਪਹਿਲੇ ਤੇ ਮਤਲਬ ਡਿਗਰੀ ਦੀ ਵੈਲਿਊ ਹੁੰਦੀ ਸੀ।
ਹਾਂ ਅੱਜ ਦੇ ਟੈਮ ਤੇ ਸਕਿੱਲ ਦੀ ਵੈਲਿਊ ਏ ਨਾ ਕਿਉਂਕਿ ਏ ਆਈ ਆ ਗਿਆ ਨਾ ਮਾਰਕੀਟ ਵਿੱਚ।
ਹਾਂਜੀ-ਹਾਂਜੀ ਅਗਰ ਬੰਦੇ ਕੋਲ ਕੋਈ ਸਕਿੱਲ ਵਗੈਰਾ ਨੀ ਐ ਫਿਰ ਤੇ ਉਈ ਏ ਮਤਲਬ ਜਿਹੜੀ ਪਾਰਟ ਟਾਈਮ ਬੰਦਾ ਕਮਾਂਦਾ ਉਈਓ ਇਨਕਮ ਉਦੀ ਫੂਲ ਟੈਮ ਦੀ ਹੋਏਗੀ।
ਹਾਂ। ਗਰੋਥ ਕਰਨ ਆਸਤੇ ਸਕਿੱਲ ਮੈਟਰ ਕਰਦੀ ਏ ਨਾ।
ਹਾਂਜੀ-ਹਾਂਜੀ ਕਿਸੀ ਵੀ ਮਤਲਬ ਅੱਜ-ਕੱਲ੍ਹ ਕਿਸੀ ਵੀ ਫੀਲਡ ਚਲੇ ਗਏ ਉੱਧਰ ਸਕਿੱਲ ਲੱਗੇਗੀ।
ਹਾਂ ਸਕਿੱਲ ਤੇ ਲੱਗੇਗੀ ਆ, ਅਗਰ ਸਕਿੱਲ ਨਹੀਂ ਹੈ ਤੇ ਤੁਹਾਨੂੰ ਉਹ ਟ੍ਰੇਨਿੰਗ ਦੇ ਦੇਣਗੇ। ਤੁਹਾਨੂੰ ਕੰਮ ਸਿੱਖਣਾ ਪਏਗਾ। ਅਗਰ ਲਰਨਿੰਗ ਐਟੀਟਿਊਡ ਹੈ ਬੰਦਾ ਤਾਂ ਹੀ ਸਿੱਖਦਾ ਹੈ ਨਾ, ਕਈ ਲੋਕ ਸਿੱਖਣਾ ਵੀ ਨੀ ਚਾਹੰਦੇ। ਪੈਸਾ ਵੀ ਕਮਾਣਾ ਚਾਹੰਦੇ ਨੇ, ਨਾ ਉਹ ਸਿੱਖਣਾ ਚਾਹੰਦੇ ਨੇ, ਨਾ ਉਹ ਟਾਈਮ ਦੇਣਾ ਚਾਹੁੰਦੇ ਨੇ। ਨਾ ਉਹ ਸਿੱਖਣਗੇ ਨਾ, ਉਹ ਟਾਈਮ ਦੇਣਗੇ ਤੇ ਉਹਨਾਂ ਨੂੰ ਪੈਸਾ ਕਿੱਥੋਂ ਆਏਗਾ।
ਹਾਂਜੀ-ਹਾਂਜੀ ਗਰੋਥ ਵੀ ਨੀ ਹੋਏਗੀ ਬੰਦੇ ਦੇ ਅਗੀ ਮਤਲਬ ਇੱਕੋ-ਇੱਕ ਸਟਕਚੱਰ ਅਤੇ ਫੀਸ ਸਟਕਚੱਰ ਤੇ ਰਹਿਣਗੇ। ਆਪਣਾ ਸੈਲਰੀ ਦੇ
ਆਹ ਸਿੱਖਣਗੇ ਨਹੀਂ ਤੇ ਇਨਕਮ ਹੀ ਨੀ ਆਏਗੀ, ਇਨਕਮ ਨੀ ਆਏਗੀ ਤੇ ਗਰੋਥ ਕਿੱਥੋਂ ਹੋਏਗੀ।
ਫੇਰ, ਉਹੀ ਬੰਦੇ ਕਹਿੰਦੇ ਨੇ ਪੜ੍ਹਾਈ ਨੂੰ ਪੜ੍ਹਾਈ ਚ ਕੁੱਛ ਨੀ ਰਖਿਆ ਨਾ -ਹਾਂਜੀ।
ਹੂੰ, ਪੜ੍ਹਾਈ ਚ ਵੈਸੇ ਵੀ ਅੱਜ ਟਾਈਮ ਕੁੱਛ ਰੱਖਿਆ ਨੀ ਹੈਗਾ।
ਹਾਂਜੀ-ਹਾਂਜੀ। ਬਿਲਕੁੱਲ ਪੜ੍ਹਾਈ ਦੇ ਮਤਲਬ ਇੱਕ ਕਿਸਮ ਦੀ ਮੰਨ ਲਓ
ਬੰਦੇ ਨੂੰ ਇੱਕ ਕੋਈ ਨਾ ਕੋਈ ਸਕਿੱਲ ਲੈਣੀ ਚਾਹੀਦੀ ਏ ਨਾ।
ਹਾਂਜੀ-ਹਾਂਜੀ ਬਿਲਕੁੱਲ।
ਹਾਂ।
ਮਾਤਾ ਜੀ ਦਾ ਟਾਈਮ ਸੀ ਉਹਦੇ ਚ ਐਹ ਸੀ ਕਿ ਬਈ ਜਿਹੜਾ ਬੰਦਾ ਅਨਪੜ੍ਹ ਹੁੰਦਾ ਸੀ ਉਹ ਅੱਜ ਦੇ ਟੈਮ ਚ ਮਤਲਬ ਬਹੁਤ ਪੈਸਾ ਕਮਾ ਰਿਹਾ ਅੱਜ ਦੇ ਟੈਮ ਚ ਜਿਹੜੀ ਪਹਿਲੇ ਪੜ੍ਹਾਈ ਦੀ ਵੈਲਿਊ ਸੀ ਅੱਜ ਦੇ ਟੈਮ ਪੜ੍ਹਾਈ ਦੀ ਵੈਲਿਊ ਨੀ ਐ ਮਤਲਬ ਪਰ ਫੈ ਉਹਦੀ ਫੀ ਉਹਦੀ ਮਤਲਬ ਪੈਸੇ ਦੀ ਆਪਣੀ ਜਿਆਦਾ ਵੈਲਿਊ ਰਹਿ ਗਈ ਅੱਜ ਦੇ ਟਾਈਮ।
ਹੂੰ, ਔਰ ਬਤਾਓ ਤੁਸੀਂ ਆਪ ਕੀ ਕਰਦੇ ਓ?
ਨਈ ਮੈਂ ਆਪਣਾ ਮਤਲਬ ਬੀ ਸੀ ਏ ਵਗੈਰਾ ਮੈਂ ਵੀ ਕੀਤੀ ਸੀ।
ਅੱਛਾ।
ਮੇਰਾ ਸੈਕਿੰਡ ਈਅਰ ਏ ਮਤਲਬ ਹੁਣ।
ਅੱਛਾ।
ਹਾਂਜੀ-ਹਾਂਜੀ।
ਵਧੀਆ ਚੱਲ ਰਹੀ ਬੀ ਸੀ ਏ ਕੋਈ ਸਪਲੀ ਸੁਪਲੀ ਤਾਂ ਨੀ ਹੈਗੀ?
ਨਾ-ਨਾ ਜੀ ਮ ਪੁੱਛਣਾ ਸੀ ਨਾ ਤੁਹਾਡੇ ਉਹ ਕੋਈ ਮਤਲਬ ਉਹ ਮਤਲਬ ਫੁਲ ਟਾਈਮ ਵਰਕ। ਕਰਕੇ ਮਤਲਬ ਅਗਰ ਬੰਦੇ ਨੇ ਕੋਰਸਪੋਂਡਿੰਗ ਕਰਨਾ ਏ।
ਹਾਂ ਉਹ ਤਾਂ ਕੋਲੇਜ ਜਾ ਕੇ ਹੋ ਜਾਂਦਾ ਕੋਰਸਪੋਂਡਿੰਗ ਤੋਂ। ਉਹ ਪੇਪਰ ਦੇਣ ਜਾਣਾ ਕੋਲੇਜ 'ਚ ਬਸ।
ਮਤਲਬ ਕੋਈ ਓਨਲਾਈਨ ਐਪਲੀਕੇਸ਼ਨ ਵਗੈਰਾ ਅੱਜ ਜਿਹੜੀ ਬੜੀ।
ਪੇਪਰ ਦੇਣ ਜਾਣਾ ਔਰ ਫੀਸ ਦੇਣ ਜਾਣੀ ਏ ਕੋਲਜ ਵਿਚ। ਅੱਜ ਦੇ ਟੈਮ ਤੇ ਤਾਂ ਕਾਫ ਹਰ ਚੀਜ਼ ਓਨਲਾਈਨ ਹੋਗੀ ਏ। ਅਟੈਨਡਸ ਵਗੈਰਾ ਤੇ ਸਭ ਉੱਧਰ ਜਾ ਕੇ। ਕੋਲੇਜ ਵਾਲਿਆਂ ਨਾਲ ਗੱਲ ਕਰਨੀ ਪਏਗੀ ਨਾ ਕਿ ਉਹਨਾਂ ਦਾ ਕੀ ਕਰ੍ਰਾਈਟੀਰੀਆ ਹੈਗਾ ਵੇ। ਕੋਰਸਪੋਂਡੈਂਸ ਤੋਂ ਅਗਰ ਕਰਨੀ ਏ।
ਹਾਂਜੀ ਜੀ ਨੀ ਮਤਲਬ ਕੁਛ ਕੋਲੇਜ ਵਗੈਰਾ ਆ ਹੁੰਦੇ ਨਾ ਜਿਹੜੇ ਮਤਲਬ ਕੋਰਸਪੋਂਡਿੰਗ ਅਲੋ ਨੀ ਕਰਦੇ ਮਤਲਵ ਉੱਧਰ। ਅਟੈਂਡੈਂਸ ਲੱਗਣੀ ਈ ਲੱਗਣੀ ਏ ਕਲਾਸਿਸ ਲੱਗਣੀਆਂ ਲਗ।
ਹਾਂ ਤੇ ਫਿਰ ਕੋਲੇਜ ਉਸ ਹਿਸਾਬ ਨਾਲ ਦੇਖਣਾ ਪਏਗਾ ਨਾ।
ਹਾਂਜੀ-ਹਾਂਜੀ। ਨਈ ਕਈ ਮਤਲਬ ਅੱਜ-ਕੱਲ ਕੋਲੇਜ 'ਚ ਵਗੈਰਾ ਨਾ ਇੰਟਰਨਸ਼ਿਪ ਕਰਨ ਆਂਦੇ ਨੇ ਬੰਦੇ ਮਤਲਬ ਜੋਬਸ ਵਗੈਰਾ। ਆਂਦੀਆਂ ਕੰਪਨੀਜ ਵਗੈਰਾ।
ਹਾਂ ਉਹ ਤਾਂ ਇੰਟਰਨਸ਼ਿਪ ਕਰਨੀ ਪੈਂਦੀ ਜਿਵੇਂ ਤੁਹਾਡੀ ਬੀ ਸੀ ਏ ਕੰਪਲੀਟ। ਹੋ ਜਾਏਗੀ ਨਾ ਤੇ ਸੈਕਿੰਡ ਈਅਰ ਤੋਂ ਬਾਅਦ। ਤੁਹਾਨੂੰ ਆਪਣਾ ਫਾਈਨਲ ਈਅਰ ਸਟਾਰਟਿੰਗ ਤੋਂ ਪਹਿਲੇ ਨਾ। ਇੱਕ ਮਹੀਨਾ ਓਫ ਦੇਣਗੇ ਯਾਂ ਲਾਸਟ ਸੇਮੇ ਚੇ ਫਿਰ ਤੁਹਾਨੂੰ ਇੱਕ ਮਹੀਨੇ ਦੀ ਇੰਟਰਨਸ਼ਿਪ। ਕਰਨੀ ਪਏਗੀ ਯਾ ਆਪਣਾ ਬੀ ਸੀ ਏ ਤੋਂ ਬਾਅਦ ਵੀ ਇੰਟਰਨਸ਼ਿਪ ਕਰ ਸਕਦੇ ਹੋ।
ਨਹੀ ਊ ਇੰਟਰਨਸ਼ਿਪ ਦੇ ਕਈ ਮਤਲਬ। ਕਈ ਕੰਪਨੀਜ਼ ਹੁੰਦੀ ਨਾ ਜਿਹੜੀ ਇੰਟਰਨਸ਼ਿਪ ਕਰਨ ਦੇ ਵੀ ਪੈਸੇ ਮਤਲਬ ਅਪਣੇ।
ਹਾਂ ਪੇਡ ਵੀ ਆਉਂਦੀ ਹੈ ਕਈ ਅਨਪੇਡ ਵੀ ਆਉਣ ਦੀਆਂ ਔਰ ਉਹ ਪੇਡ ਹੀ ਹੁੰਦੀਆਂ ਹੈ ਅਲਮੋਸਟ। ਤੇ ਤਾਂ ਬਿਨਾਂ ਪੈਸੇ ਤੋਂ ਕੋਈ ਵੀ ਕੋਈ ਵੀ ਕੋਈ ਕੰਮ ਨੀ ਕਰਦਾ।
ਹਾਂਜੀ-ਹਾਂਜੀ। ਪਹਿਲੇ ਪੈਸਾ ਕੰਪਨੀਆਂ ਲੈਣੀਆਂ ਫਿਰ ਉਹਨਾਂ ਨੇ ਮਤਲਬ ਸਕਿੱਲ ਦੇ ਅਕੋਰਡਿੰਗ ਪੈਸਾ ਤਾਂ ਦਿੰਦੀਆ ਨੀ ਅੱਜ-ਕੱਲ ਦੀਆਂ। ਜਿਹੜੀ ਆਪਣੀ ਐਮ ਐਨ ਸੀ ਕੰਪਨੀਆਂ ਹੋ ਗਈਆਂ ਉਹਨਾ 'ਚ ਈ ਮਿਲੇਗਾ ਮਤਲਬ ਪੈਸਾ ਵਧੀਆ ਸਗੋਂ ਜਿਹੜਾ ਹੁੰਦਾ ਐ। ਬੰਦੇ ਦੀ ਫੀਸ ਦੇ ਅਕੋਰਡਿੰਗ ਜਿਹੜੀ ਉਹਨੇ ਸ਼ੁਰੂ ਤੋਂ ਫੀਸ ਲਾਈ ਏ ਹੁਣ ਤੱਕ ਦੀ। ਹਾਂਜੀ-ਹਾਂਜੀ।
ਐ ਤੇ ਐ ਈ ਏ। ਔਰ ਬਤਾਓ?
ਉਈ ਮੈਂ ਕਿਹਾ ਬਸ ਮਤਲਬ ਆਪਣਾ ਤੁਹਾਨੂੰ ਥੋੜ੍ਹਾ ਐਕਪਰੀਅੰਸ ਏ ਨਾ ਮੈਂ ਕਿਹਾ ਤੁਹਾਡੇ ਕੋ ਥੋੜ੍ਹੀ ਗਾਈਡਨਸ। ਹੁੰਦਾ ਨਾ ਗਾਈਡੈਂਸ।
ਹਾਂ।
ਕਿਉਂਕਿ ਮਤਲਬ ਕੋਈ ਗਾਈਡਰ ਹੋਣਾ ਚਾਹੀਦਾ ਨਾ ਚੰਗੀ ਤਰ੍ਹਾਂ ਮਤਲਬ ਪ੍ਰਾਈਵੇਟ ਜੋਬ ਕਰਨੀ ਹੈ ਮਤਲਬ। ਕੀ ਕਰਨੀ ਹੈ ਅ ਜੋਬ ਮਤਲਬ ਕਿਹੜੀ ਕਰਨੀ ਹੈ। ਹਾਂਜੀ, ਹਾਂਜੀ ਚਲੋ ਚੰਗਾ ਲੱਗਾ, ਮੈਂ ਤੁਹਾਡੇ ਨਾਲ ਗੱਲ ਕਰਕੇ ਸਤ।
ਹਾਂ, ਠੀਕ ਹੈ, ਠੀਕ ਹੈ।